ਸਸ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ?
ਹਾਂਜੀ।
ਹੋਰ ਕੀ ਕਰ ਰਹੇ ਹੋ?
ਕੁਛ ਨੀ ਤੁਸੀਂ ਠੀਕ ਠਾਕ ਹੋਰ ਪਰਿਵਾਰ ਠੀਕ ਹੈ ਹਾਂਜੀ।
ਮੈਂ ਤੋਆਨਾ ਨਾ ਏੱਕ ਗੱਲ ਕਰਨੀ ਸੀ ਕੀ ਏੱਕ ਵੋਚਿੰਗ ਮੂਵੀਸ ਤੇ ਐਂਡਰ ਮੇਕਿੰਗ ਮੈਂ ਗੱਲ ਕਰਨੀ ਸੀ। ਤੁਸੀਂ ਦੇਖੋ ਅੱਜ ਕੱਲ, ਤੁਸੀਂ ਹੁਣ ਮੂਵੀਜ਼ ਦੇਖਦੇ ਹੋ ਅੱਜ ਕੱਲ ਤੁਸੀਂ ਕਿੰਨੀ ਮੂਵੀਜ਼ ਆਂਦੀਆਂ ਅੱਜ ਕੱਲ। ਹ ਜ ਤੁਸੀਂ ਕਿੰਨੀਆਂ ਬਾਗੀ ਮੂਵੀ ਹੋ ਗਈ ਹੋਰ ਬਹੁਤ ਜ ਮੂਵੀਆਂ ਹੈਗੀਆਂ ਜਿੱਚ ਜਿਹਨੇ ਸਾਨੂੰ ਹਸੀ ਵੀ ਆਉਂਦੀ ਹੈ ਕੋਈ ਹੁੰਦੀ ਹੈ ਕੋਈ ਧਿਆਨ ਨਾਲ ਵੇਖਣ ਫੋਕਸ ਕੋਈ ਡਰਾਬਣੀਆਂ ਹੁੰਦੀਆਂ ਨਾ ਜੀ। ਸਾਡਾ ਮੂਡ ਵੀ ਮੂਡ ਵੀ ਸਵਿੰਗ ਕਰ ਦਿੰਦੇ ਸਾਡਾ ਮੂਡ ਸਵਿੰਗ, ਖਰਾਬ ਹੁੰਦਾ ਨਾ ਜਦੋਂ। ਉਹ ਸਹੀ ਵੀ ਕਰ ਦਿੰਦੀ ਹੈ ਇੱਕ ਇਮੋਸ਼ਨਲ ਮੂਵ ਜੀ। ਪਰ ਮੂਵੀਜ਼ ਦੇਖਣਾ ਨਾ ਗੱਲ ਏਦੇ ਚ ਜੇੜੀ ਬੁੱਕਸ ਦੇਖ ਲਓ ਅੱਜੱਲ ਤੁਸੀਂ ਰੀਡਿੰਗ ਬੁੱਕ ਪੜ੍ਹੋਗੇ‌। ਜਿਹੜਾ ਆਈਕਊ ਲੈਵਲ ਵਧੇਗਾ ਹੋਰ ਬੋਤ ਚੀਜ਼ਾਂ ਹਣ। ਕੰਟ ਵਧੀ ਪੜ੍ਹਾਈ ਦੀ ਤਰਫ ਹਨਾ ਜੀ ਹੁਣ ਤੁਸੀਂ ਅੱਜ ਕੱਲ ਰੋਜ਼ ਰੋਜ਼ ਬੁੱਕਾਂ ਪੜ੍ਹੋਗੇ ਤੁਹਾਡਾ ਤੁਹਾਡੀ ਤੁਹਾਨੂੰ ਅਕਸ਼ਰ ਦੀ ਨੌਲੇਜ ਵਧੇਗੀ ਇਹਦਾ ਮਤਲਬ ਕੀ ਹੈ। ਸੀ ਅਕਸ਼ਰ ਦਾ ਮੈਂ ਪੜਿਆ ਹੋਇਆ ਜਿੰਨੀ ਵੀ ਤੁਸੀਂ ਪੜਦੇ ਰੋਗੇ ਪੜ੍ਹਦੇ ਹੋੈੂੰ ਨੌਲੇਜ ਹੋਦਾਾ ਹਨਾਂ ਜੀ। ਹੁਣ ਤੁਸੀਂ ਪਹਿਲੇ ਜਮਾਨੇ ਚ ਵਖ ਹੋਣੇ ਬੰਦੇ ਨਿਉਜ਼ਪੇਪਰ ਵਗੈਰਾ ਬਹੁਤ ਜ਼ਿਆਦਾ ਪੜਦੇ ਸੀ ਹਨਾ ਜੀ। ਬਹੁਤ ਜਿਆਦਾ ਨਿਊਜ਼ਪੇਪ ਵਗੈਰਾ ਵੀ ਪੜ੍ਹਦੇ ਸੀ ਉਹਨਾਂ ਨੂੰ ਨੌਲੇਜ ਬਹੁਤ ਜ਼ਿਆਦਾ ਹੁੰਦੀ ਸੀ ਹਨਾਂ ਜੀ ਕੀ ਕਈ ਬੰਦੇ ਹੁੰਦੇ ਨੇ ਜੀ ਇਹ ਬੁੱਕਾਂ ਫੜ ਪੜ੍ਹ ਕੇ ਨਾ ਆਪਣੀ ਨੌਲੇਜ ਇਕੱਠੀ ਕਰ ਦਿੰਦੇ ਬਹੁਤ ਜ਼ਿਆਦਾ ਨੌਲੇਜ ਨੌਲੇਜ ਇਕੱਠੀ ਕਰ ਦਿੰਦੇ ਤੇ ਆਪਣੀ ਆਪਣੀ ਫਿਰ ਇੱਕ ਆਪਣੀ ਅਲੱਗ ਬੁੱਕ ਲਿਖਦੇ ਨੇ ਜਿਵੇਂ ਹੁਣ ਆਪਣੀ ਅਲੱਗ ਬੁੱਕ ਲਿਖ ਅਲੱਗ ਬੁੱਕ ਲਿਖ ਲੈਂਦੇ ਨੇ, ਕਈਆਂ ਨੂੰ ਸ਼ੌਕ ਬੁੱਕਾਂ ਪੜ੍ਹਨ ਦਾ। ਜਿਵੇ ਹੋ ਗਈਟੀਚਰ ਡੈਡ ਵਗੈਰਾ ਬੁੱਕ ਹੋਰ ਪਰ ਡੈਡ ਹੁਣ ਤੁਸੀਂ ਮੂਵੀਜ਼ ਦੇਖਲਓ ਮੂਵੀਜ਼ ਇਕੱਠੀ ਫੈਮਿਲੀ ਹੁੰਦੀ ਸਾਡੀ ਜਦੋਂ ਹਨਾਂ ਜੀ ਜੀਤਖਣਾ
ਹੂੰ।
ਜਦੋਂ ਸਾਡੀ ਫੈਮਿਲੀ ਇਕੱਠੀ ਹੁੰਦੀ ਆ ਆਪਾਂ ਮੂਵੀਜ਼ ਵੇਖਦੇ ਵੇਖਦੇ ਆ ਹਨਾਂ ਜੀ। ਹੈਨਾ ਜੀ, ਜਿਵੇਂ ਸਾਡੀ ਫੈਮਿਲੀ ਇਕੱਠੀ ਹੁੰਦੀ, ਜਦੋਂ ਆਪਾਂ
ਦੀ ਅਸੀਂ ਹਸੀਂ ਮਜ਼ਾਕ ਦੀ ਵੀਡੀਓ ਦੇਖ ਸਕਦੇ ਹਾਂ, ਜਿੱਦਾਂ ਪੰਜਾਬੀ ਵੀਡੀਓ ਬਹੁਤ ਜ਼ਿਆਦਾ ਵਧੀਆ ਆਉਂਦੀਆਂ ਨੇ। ਬਹੁਤ ਵਧੀਆ ਵੀਡੀਓ ਹੈਗੀ ਹੈ, ਪੰਜਾਬੀ ਹਾਂਜੀ, ਪੰਜਾਬੀ ਵੀਡੀਓ ਦੇ ਸਾਰੀਆਂ ਵਧੀਆ ਹੁੰਦੀਆਂ ਨੇ, ਮਤਲਬ ਕਿ ਫੈਮਿਲੀ ਨੂੰ ਜੋੜਨ ਵਾਲੀਆਂ। ਹੱਸੀ ਮਜ਼ਾਕ ਦੀ ਹੈ, ਜਿੱਦਾਂ ਕਪਿਲ ਦਾ ਸ਼ੋਅ ਕੇਆ, ਉਹ ਵੀ ਬਹੁਤ ਵਧੀਆ ਹੁੰਦਾ, ਮੂਡ ਖਰਾਬ ਹੋਏ ਬੰਦੇ ਦਾ ਕਪਿਲ ਦਾ ਸ਼ੋਅ ਲਾਓ, ਤੇ ਮੂਡ ਠੀਕ ਹੋ ਜਾਂਦਾ ਬੰਦੇ ਦਾ।
ਹਾਂਜੀ! ਹਾਂਜੀ ਉਹਦੇ ਨਾਲ ਉਹ ਤੇ ਨਾਟਕ ਹੋ ਗਏ। ਮੈਂ ਤੇ ਮੂਵੀਜ਼ ਦੀ ਗੱਲ ਕਰ ਰਿਹਾ ਜਿਵੇਂ ਹੁਣ ਤੁਸੀਂ ਮੂਵੀ ਅੱਜ ਕੱਲ ਦੇ ਬੱਚੇ ਜਿਵੇਂ ਜਿਨਾਂ ਨੂੰ ਜਿਹਨਾਂ ਨੂੰ ਸ਼ੌਕ ਹੁੰਦਾ ਲੜਾਈਆਂ ਦਾ ਉਹ ਗੈਂਗਸਟਰ ਕਦੇ ਤੁਸੀਂ ਵੇਖ ਲਓ ਜਿਵੇਂ ਉਹ ਹੋਗੀ ਰੁਪਿੰਦਰ ਗਾਂਧੀ ਹੋਰ ਬਾਕੀ ਚੀਜ਼ਾਂ ਹੈਗੀ ਜੜੀ ਬੜੀ ਲੜਾਈ ਜਿਹੜੀ ਵੇਖੀ ਹੋਣੀ ਨਾ ਵਧੀਆ ਫਿਲਮ ਹੈਗੀ ਉਹ। ਸਕ ਦਿ ਜਿਨ੍ਹਾਂੂੰ ਜਿ ਮੌਸਮ ਦਾ ਸ਼ੌਕ ਹੈਗਾ। ਉਹ ਉਹ ਆਪਣੀਆਂ ਅਲੱਗ ਅਲੱਗ ਮੂਵੀਆਂ ਵੇਖਦੇ ਨੇ ਹਨਾ ਜੀ।
ਹਾਂਜੀ ਕਈ ਸੈਡ ਸੌਂਗ ਦੇਖਦੇ ਨੇ ਕਈ ਦੂਸਰੀਆਂ ਦੇਖਦੇ ਨੇ।
ਸਿੰਘ ਯਾ ਤੁਸੀ ਪੜ-ਪੜ ਕੇ ਜੈਦਾ। ਸਾਡਾ ਦਿਮਾਗਮ ਕੰਟੇਸ਼ਨ ਨਹੀਂ ਕਰ ਰਿਹਾ ਤੁਸੀਂ ਆਪਾਂ ਉਹ ਉਹ ਕਰ ਸਕਦੇ ਹਾਂ। ਆਪਾਂ ਆਪਣਾ ਫੇਰ ਆਪਾਂ ਫਿਰ ਮੂਵੀ ਦੇਖ ਲੋ ਮੂਡ ਵਧੀਆ ਹੋ ਜਾਏਗਾ ਸਵਿੰਗ ਹੋ ਜਾਏਗਾ ਜੀ।
ਹਾਂਜੀ ਪੈਲੇ ਤਾਂ ਬੌਤ ਜੈਦਾ ਪੈਲੇ, ਪੈਲੇ ਜਮਾਨੇ ਚ ਲੋਕੀ ਮੂਵੀ ਜੈਦਾ ਈ ਦੇਖਦੇ ਸੀ। ਕਿਉਂਕਿ ਮੂਵੀਆਂ ਹੁੰਦੀਆਂ ਬੌਤ ਵਦੀਆ ਸੀ।
ਪੈਲੇ ਜਮਾਨੇ ਚ ਵੀ ਮੂਵੀ, ਅੱਜ-ਕੱਲ ਦੇ ਥੀਏਟਰ ਵਗੈਰਾ ਲੱਗ ਗਏ ਨੇ ਅੱਜ-ਕੱਲ ਥੀਏਟਰ ਚ ਜਾਂਦੇ ਮੂਵੀ ਵੇਖਣ ਹੈ ਨਾ ਜੀ, ਪਹਿਲੇ ਜਮਾਨੇ ਚ ਉਹ ਹੁੰਦਾ ਸੀ, ਕੀ ਹੁੰਦਾ ਸੀ ਪਹਿਲੇ ਜ਼ਮਾਨੇ ਚ?
ਪਹਿਲੇ ਜਮਾਨੇ ਸ ਸ ਹਾਂਜੀ, ਉਹ ਦੂਸਰਾ ਟੀ-ਵੀ ਹੁੰਦਾ ਸੀ। ਉਸ ਬਾਦ ਮਤਲਬ ਕਿ ਕਿਸੇ ਕਿਸੇ ਕੋਲ ਹੁੰਦਾ ਸੀ ਫਿਰ ਸਾਰੇ ਮੁਹੱਲੇੇ ਇਕੱਠੇ ਹੋ ਕੇ ਬਹਿੰਦਾ ਸੀ ਆਪਣੇ ਘਰ ਚ' ਅੱਜ ਕੱਲ੍ਹ ਤੇ ਅੱਜ ਕੱਲ੍ਹ ਤੇ ਸਾਰਿਆਂ ਦੇ ਕਾਰ ਐਲ-ਸੀ-ਡੀ ਆਂ ਲੱਗੀ ਦੀਆਂ।
ਹਾਂਜੀ, ਜਿਓ।
ਫਿਲਮ ਆਏ ਪਿਕਚਰ ਜਾਂ ਮੂਵੀ ਆਏ ਕੋਈ, ਸਾਰੇ ਥੀਏਟਰ 'ਤੇ ਚਲੇ ਜਾਂਦੀ ਪਥੱਲੇ ਦੇੇਖਣ ਵਾਸਤੇ। ਅੱਜ-ਕਲ ਤੇ ਐ ਹੋ ਗਿਆ ਨਾ
ਅੱਜ ਕੱਲ ਦੇ ਵੱਡੇ- ਵੱਡੇ ਸ਼ੋਗਰ ਹੋ ਗਏ ਸ ਸਭ ਪੈਸਾ ਹੈਗਾ ਵੀ ਅੱਜ ਕੱਲ। ਪੈਸਾ ਲ ਦਿਖਾਉਣਾ ਕਿਹੜੀ ਜਗ੍ਹਾ, ਹਨਾ ਜੀ ਬਹੁਤ ਜਗ੍ਹਾ ਵਧੀਆ ਹੈਗਾ ਅੱਜ ਕੱਲਸੇ ਜਦ ਮੈਂ ਦੱਸਿਆ ਹੋ ਮ ਰੀਡਿੰਗ ਬੁੱਕਸ ਦਾ ਜ਼ਿਆਦਾ- ਜ਼ਿਆਦਾ ਉਹ ਹੁੰਦਾ ਹੈ। ਅੱਜ ਕੱਲ ਜਿੰਨੀ ਤੁਂ ਰੀਡਿੰਗ ਬੁੱਕ ਕਰੋ ਉਨਾ ਵਧੀਆ ਹੈਗਾ। ਕੁਕੀ ਤੁਹਾਡੇ ਆਣ ਵੇਲੇ, ਇਸ ਇਸ ਟਾਈਮ ਤੁਸੀਂ ਹੁਣ ਪੜ੍ਹਾਈ ਕਰੋਗੇ ਅਗਲੀ ਵਾਰੀ ਤੁਹਾਨੂੰ ਪੜ੍ਹਾਈ ਪੜ੍ਹਾਈ ਨੂੰ ਹੀ ਤੁਹਾਡੇ ਸਾਥ ਦੇਗੀਈ ਉਹ
ਬੁੱਕ ਪੜ੍ਹਨ ਨਾਲ ਬੱਚਿਆਂ ਦੀ ਨੌਲੇਜ ਜ਼ਿਆਦਾ ਹੁੰਦੀ ਬੱਚਿਆਂ ਨੂੰ, ਬੱਚਿਆਂ ਨੂੰ ਬਹੁਤ ਜ਼ਿਆਦਾ ਨੌਲੇਜ ਆਉਦੀ ਬੁੱਕ ਪੜ੍ਹਨ ਨਾਲ। ਕਿਉਂਕਿ ਬੁੱਕਾਂ ਤੇ ਸਭ ਕੁਝ ਲਿਖਿਆ ਹੁੰਦਾ ਐ, ਕੀ ਕੀ ਕੀ ਹੈਗਾ ਕੀ ਨਹੀਂ ਹੈਗਾ। ਤੇ ਬੰਦੇ, ਬੱਚੇ ਦੇ ਦਿਮਾਗ ਚ' ਪੈਂਦਾ।
ਹਾਂਜੀ-ਹਾਂਜੀ, ਅੱਜ ਕੱਲ੍ਹ ਦੇ ਬੱਚੇ ਤੁਸੀਂ ਵੇਖ ਹੋਣਾ ਕਿਸੇ ਨੂੰ ਪੜ ਰੀ-ਰੀ-ਰੀਡਿੰਗ ਬੁੱਕ ਪੜ੍ਹਨੀ ਨੀ ਆਂਦੀ, ਹੈ ਨਾ ਜੀ? ਪਹਿਲੇ ਹੁੰਦੇ ਸੀ ਨਾ ਕਿਉਂਕਿ ਉਹਨਾਂ ਨੇ ਪ੍ਰੈਕਟਿਸ ਹੀ ਨਹੀਂ ਕੀਤੀ, ਜੋ ਰੋਜ਼ ਰੋਜ਼ ਵੀ ਇੱਕ ਪੈਜ ਅ ਅ ਇਕ ਪੇਜ ਪੜੇ ਨਾ ਉਹਨੂੰ ਬਹੁਤ ਜ਼ਿਆਦਾ ਨਲੇਜ ਪ੍ਰੈਕਟਿਸ ਹੋ ਜਾਏਗੀ ਇੱਕ ਪੇਜ ਪੜੇ।
ਸੀ ਅੱਜ ਕੱਲ੍ਹ ਮੈਡਮ ਵੀ ਪੜ੍ਹਾਂਦੀਆਂ ਨਾ।
ਹਾਂਜੀ, ਹੁਣ ਤੁਸੀਂ ਅੱਜ ਕੱਲ ਅੱਜ ਕੱਲ੍ਹ ਦੇ ਅੱਜ ਕੱਲ ਦੇ ਸਹੀ ਕਿਵੇਂ ਕਰਦੇ ਹੋ ਤੁਸੀਂ ਦੇਖ ਹੋਣਾ, ਜਿਵੇਂ ਅੱਜ ਕੱਲ ਬੱਚੇ ਮੈਡਮ ਜਦੋਂ ਪੜਾਂਦੀ ਹੈ ਕਿ ਨਾ ਮੈਂ, ਬੁੱਕ ਰੀਡਿੰਗ ਕਰਾਂਉਦੀ ਹੈ ਸਕੂਲਸ ਬੱਚੇ ਬੱਚੇ ਬੱਚੇ ਬੜੇ ਤੇਜ਼ ਹੁੰਦੇ ਨੇ, ਰੋਲ ਨੰਬਰ ਵਾਇਜ਼ ਯਾ ਲਾਈਨ ਵਾਇਜ਼ ਪੜਾਂਦੀ ਐ, ਬੱਚੇ ਨਾ ਫੇਰ ਆਪਣਾ ਕਹਿੰਦੇ, ਮੈਂ ਰੋਲ ਨੰਬਰ ਨਾਇਣ ਮੇਰਾ ਰੋਲ ਨੰਬਰ ਨਾਇਣ ਜਿਸ ਟਾਈਮ ਸਾਨੂੰ ਖੁਸ਼ੀ ਹੋ ਨੂੰ ਖੁਸ਼ੀ ਹੋ ਜਾਂਦੀ ਹੈ, ਕਿਉਂਕਿ ਵੀ ਕਿਸੇ ਕਈਆਂ ਨੂੰ ਪਹਿਲੇ ਪੜਨਾ ਨੀ ਆਉਂਦਾ ਸੀ ਹਨਾ ਜੀ। ਉਹ ਨਾ ਉਹ ਅਟਕ- ਅਟਕ ਕੀਤੀ ਹਾਂ। ਉਹਨੂੰ ਪੜਾਇਆ ਹੀ ਨਹੀ ਉਹਨੂੰ ਪਤਾ ਨੀ ਲੱਗਿਆ ਕਦੀ ਪੜ੍ਹਿਆ ਵੀ ਹੋਵੇ ਘਰ ਜਾ ਕੇ।
ਅੱਜ-ਕੱਲ੍ਹ ਤੇ ਮੈਡਮਾਂ ਦਾ ਏ ਹੋ ਗਿਆ ਨਾ ਜਿੱਦਾਂ ਕੰਮ ਕਰਾਉਂਦੀਆਂ ਈ ਏ। ਬੱਚਿਆਂ ਨੂੰ ਪੁੱਛਣ ਗੀਆਂ ਹੀ ਨਹੀਂ ਤੁਸੀਂ ਰੀਡਿੰਗ ਕੀਤੀ ਜਾ ਨਈ ਕੀਤੀ ਪਹਿਲਾਂ ਰੀਡ ਕਰ ਦੇਣਗੀਆਂ ਉਹ। ਬਲੈਕ- ਬੋਰਡ ਤੋਂ। ਫਿਰ ਬੱਚਿਆਂ ਨੂੰ ਕਿੱਥੇ ਸਮਝ ਆਣਾ?
ਹਾਂਜੀ ਤੁਸੀਂ ਰੋਜ਼ ਵੀ ਇੱਕ ਪੇਜ ਕਰਦਨਾ ਸ਼ੁਰੂ ਕਰ ਦੇ ਨਾ ਤੇ ਇੱਕ ਪੇਜ ਰੋਜ਼ ਪੂਰਾ ਕਰਦੋ। ਤੋਂ ਬਾਅਦ ਤਾਂ ਜੀ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਨੋਲਜ ਮਿਲ ਸਕਦੀ ਹੈ ਤੈਨੂੰ
ਹਾਂਜੀ ਇਹ ਤੇ ਹੈ, ਜਿੰਨੀਆਂ ਬੁੱਕਾਂ ਪੜਾਂਗੇ ਸਾਨੂੰ ਉਓਨੀ ਨੌਲੇਜ ਸਾਨੂੰ ਮਿਲੇਗੀ। ਸਾਨੂੰ ਪਤਾ ਚੱਲੇਗਾ।
ਹੂੰ ਹਾਂਜੀ- ਹਾਂਜੀ ਹੁਣ ਤੁਸੀਂ ਵੇਖਿਆ ਹੋ ਤੇਰੇ ਨੌਲੇਜ ਬਹੁਤ ਜ਼ਿਆਦਾ ਵੱਧੇਗੀ। ਨਾਲ ਤੈਨੂੰ ਲਿਖਣ ਜਦੋਂ ਤੁਸੀਂ ਲਿਖਦੇ ਵੀ ਹੋ ਨਾ ਲਿਖਣ ਦੇ, ਲਿਖਣ 'ਚ ਬਹੁਤ ਜ਼ਿਆਦਾ ਗਲਤੀ ਕਰਦੇ ਬੱਚੇ ਅੱਜ- ਕੱਲ੍ਹ ਅਕਸ਼ਰ ਤੁਹਾਡੀ ਉਹ ਵੀ ਬਹੁਤ ਜ਼ਿਆਦਾ ਵਧੀਆ ਹੋ ਜਾਏਗੀ, ਹਨਾ ਜੀ। ਉਹ ਵੀ ਬਹੁਤ ਜ਼ਿਆਦਾ ਵਧੀਆ ਹੋਜੇਗੀ ਅੱਜ-ਕੱਲ੍ਹ ਬਹੁ ਜ਼ਿਆਦਾ ਪੜ੍ਹਾਈ ਦੀ ਵੈਲਯੂ ਹੈਗੀ ਆ ਹੋਰ ਚੀਜ਼ ਪੜ ਵੈਲਯੂ ਵੀ ਨਹੀਂ ਹੈ ਤੁਸੀ ਵਖਲੋ।
ਹਾਂਜੀ ਅੱਜ -ਕੱਲ੍ਹ ਪੜ੍ਹਾਈ ਦੀ ਬਹੁਤ ਜਿਆਦਾ ਵੈਲਯੂ ਜਿਹੜਾ ਬੱਚਾ ਪੜ੍ਹ ਜੇਗਾ। ਉਹਦੀ ਜ਼ਿੰਦਗੀ ਬਣ ਜਾਂਦੀ ਹੈ ਬੱਚਾ ਕਿਤੇ ਨਾ ਕਿਤੇ ਉਹਨੂੰ ਨੌਕਰੀ ਲੱਗ ਜਾਂਦੀ ਵਧੀਆ।
ਜਾ ਵਧੀਆ ਲਿਖਿਆ ਹੋਣਾ ਹਨਾ ਜੀ।
ਹਾਂਜੀ -ਹਾਂਜੀ
ਅੱਜ ਕੱਲ ਦੇ ਬੱਚੇ ਤਾਂ ਪੜ੍ਹਦੇ ਹੀ ਨਹੀਮੇਰੇ ਹਿਸਾਬ ਨਾਲ ਤੇ।
ਨਹੀਂ ਨਹੀਂ ਅੱਜ ਕੱਲ੍ਹ ਦੇ ਬੱਚੇ ਬਸ ਪੜ੍ਹਦੇ ਕਿੱਥੇ ਨੇ ਮਾਂ ਪਿਓ ਨੂੰ ਪਾਗਲ ਬਣਾਇਆ ਬੱਚਿਆਂ ਨੇ।
ਫੋਨ ਚਲਾ ਲਓ ਅੱਜ -ਕੱਲ ਕੰਮ ਹੀ ਸਾਰਾ ਫੋਨਾਂ 'ਚ ਆ- ਣ ਲੱਗ ਗੇ ਨੇ ਇੱਕ ਇੱਕ ਇਕ ਟੋ ਤੋਂੋ ਟੋ ਵੀ ਕਰਨਗੇ ਨਾਲ ਹੀ ਤੁ ਫੋਨ ਚਲਾ ਲੈਣਗੇ ਇੰਸਟਾਗ੍ਰਾਮ, ਯੂਟਿਊਬ ਵਗੈਰਾ ਅੱਜੱਕਲ ਓ ਪੜ੍ਹਾਈ ਵੀ ਅੱੱਜ
ਉੱਥੇ ਮਾਂ ਪਿਓ ਨੂੰ ਫੁਦੂ ਬਣਾਉਦੇ ਨੇ ਜੀ ਅਸਾਡਾ ਕੰਮ ਮਿਲਿਆ ਕੰਮ ਕਰਕੇ ਫਿਰ ਫੋਨ ਚਲਾਉਣ ਲੱਗ ਜਾਂਦੇ ਨੇ
ਹਾਂਜੀ- ਹਾਂਜੀ ਸਹੀ ਗੱਲ ਹੈ ਆਪਣਾ ਪੜ੍ਹਾਈ ਵੱਲ ਦੇ, ਕਿਸੇ ਦਾ ਕੰਸਟਰੇਸ਼ਨ ਹੈ ਗੇਮ ਖਿਲਾਵਾ ਲੋ ਹੋਰ ਚੀਜਾ ਖਲਵਾ ਲੋ ਹਨਾ ਤੁਸੀਂ ਵਖ,
ਹਾਂਜੀ -ਹਾਂਜੀ ਇਹ ਤੇ ਇੰਸਟਾਗ੍ਰਾਮ ਖਿਲਵਾ ਲੋ ਬਸ ਇੰਸਟਾਗ੍ਰਾਮ ਹੀ ਖਲਾਉਂਦੇ ਜ਼ਿਆਦਾਤਰ ਬੱਚੇ।
ਹਾਂਜੀ ਆਪਣੇ, ਪੜ੍ਹਾਈ ਵੱਲ ਧਿਆਨ ਨੀ ਦਿੰਦੇ ਅੱਜ -ਕੱਲ੍ਹ ਅੱਜ ਕੱਲ੍ਹ ਦੀ ਪੜ੍ਹਾਈ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਈ ਹੈ ਹਨਾ ਤੁਸੀਂ ਵੇਖਿਆ ਹੋਣਾ। ਆਪਣੇ ਜਿਵੇਂ ਤੁਸੀਂ ਉਹਨੂੰ ਮੂਵੀਜ਼ ਦੀ ਗੱਲ ਕਰ ਲਓ ਅੱਜ- ਕੱਲ ਕਿਈ ਨੂੰ ਸ਼ੌਕ ਬਹੁਤ ਜਿਆਦਾ ਹੁੰਦਾ। ਮਿੰਟ ਬਾਅਦ ਮੂਵੀਆਂ ਵੇਖਣ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿ ਜਿਵੇਂ ਕੋਈ ਫਿਲਮ ਆਈ ਏ।
ਛੋਟੇ- ਛੋਟੇ ਬੱਚਿਆਂ ਦਾ ਬਹੁਤ ਸਿਲੇਬਸ ਹੈ ਜਿਹੜੇ ਬੱਚੇ, ਬੱਚੇ ਕਰ ਨਹੀਂ ਸਕਦੇ ਬਹੁਤ ਜ਼ਿਆਦਾ ਬੁੱਕਾਂ ਨੇ ਬੱਚਿਆਂ ਦੀਆਂ ਬਹੁਤ ਜ਼ਿਆਦਾ ਬਰਡਨ ਂ ਨੇ ਬੱਚਿਆਂ ਤੇ।
ਸਾਡੇ ਤੇ ਬਹੁਤ ਜ਼ਿਆਦਾ ਬਰਡਨ ਪਾਤਾ ਬਿਆਂ ਨੂੰ ਤੁਸੀਂ ਵੀਖਉਣਾ ਪੜਾਈ ਵੀ ਬਹੁਤ ਜ਼ਿਆ ਮਹਿੰਗੀ ਤੁਸੀਂ ਵੇਖਿਆ ਹੋਣਾ। ਵਡ ਦਸ ਬਾਰੁਏ ਪੜਾਈ- ਪੜਾਈ ਚਾਹੀਦਾ ਬੱਚੇ ਨੂੰ ਇਹਨੇ ਹਨਾ ਜੀ ਬੁੱਕਾਂ- ਬੁੱਕਾਂ ਹਾਂ ਫੀਸ ਮਹਿੰਗੀ ਏ।
ਹਜ਼ਾਰ ਦੀਆਂ ਬੁੱਕਾਂ ਨੇ ਫੀਸਾਂ ਇੰਨੀਆਂ ਨੇ ਟਿਊਸ਼ਨ ਫੀਸ ਵ ਵੱਖਰੀ ਦਿਓ। ਬਹੁਤ ਜ਼ਿਆਦਾ ਪੈਸਾ ਲੱਗਦਾ ਉਹ ਵੀ ਫੀਸ।
ਹਾਂਜੀ ਹ ਹੁਣ ਤੁਸੀਂ ਮੂਵੀ ਹੁਣ ਤੁਸੀਂ ਮੈਂ ਦੱਸ ਰਹੇ ਮੂਵੀ ਹ ਤੁ ਕੋਈ, ਅੱਜ ਕਲ ਨੀ ਕੋਈ ਮੂਵੀ ਆ, ਕਈਆਂ ਨੂੰ ਬਹੁਤ ਜਿਆਦਾ ਸ਼ੌਕ ਹੁੰਦਾ ਕਿ ਥੀਏਟਰ ਜਾਣਾ ਔਰ ਕਈਆਂ ਨੂੰ ਜਾਣਾ ਕਈਆਂ ਨੂੰ ਇਹ ਹੁੰਦਾ। ਕਿ ਵੀ ਉੱਥੇ ਇਹ ਹੀਰੋ ਆ ਰਿਹਾ, ਇਹ ਇੱਥੇ ਉਹ ਕਰੇਗਾ, ਉਹ ਉੱਥੇ ਜਾ ਕੇ। ਉੱਥੇ ਜਾ ਕੇ ਵੇਖਣ ਦਾ ਸ਼ੌਂਕ ਬਹੁਤ ਜ਼ਿਆਦਾ ਹੁੰਦਾ ਏ ਇਹ ਵੀ ਬਹੁਤ ਜ਼ਿਆਦਾ ਬੱਚਿਆਂ ਨੂੰ ਅੱਜ ਕੱਲ੍ਹ ਪੜ੍ਹਾਈ ਵੱਲ ਧਿਆਨ ਨਹੀਂ ਹੁੰਦਾ।
ਹੈ ਹਾਂ ਸਮਦੇ ਬੱਚਿਆਂ, ਸੇਨਮੇ ਪਾਗਲ ਨੇ ਦਸ ਦਸ ਹਜ਼ਾਰ ਦੀਆਂ ਟਿਕਟਾਂ ਲੈ ਕੇ ਮਿਲਣ ਵਸਤੇ ਜਾਂਦੇ ਪਾਣੀ ਮਿਲ ਮਿਲਦੇ ਨਹੀਂ ਹੈਗੇ। ‌ ਜ਼ੀਰ ਪੁਆਇੰਟ ਮਿਲਣ ਨਾ ਮਿਲਣ ਲੇਕਿਨ ਉਹ ਦਸ ਹਜ਼ਾਰ ਫੂਟ ਜਾਏਂਗੇ ਹੀ ਜਾਏਗੇ।
ਅਹ ਫਿਲਮਾਂ -ਫਿਲਮਾਂ ਦੇ ਐਕਟਰਾਂ ਫਿਲਮਾਂ ਨੂੰ ਐਕਟਰਾਂ ਨੂੰ ਮਿਲਣ ਜਾਂਦੇ ਨੇ, ਹੋਰ ਬਹੁਤ ਚੀਜ਼ਾਂ ਹੈਗੀਆਂ ਵੀ ਤੁਸੀਂ ਆਪਣਾ ਅੱਜ ਕੱਲ੍ਹ ਇਨੇ, ਪੈਸੇ ਫੂਕਦੇ ਨੇ ਕਿਹਾ ਪੈਸੇ ਜਿੰਨਾ ਕੋਲ ਪੈਸਾ ਹੈਗਾ ਜ ਮਿਡਲ ਬੰਦਾ ਦਾ ਕੰਮ ਕਰ ਨਹੀਂ ਸਕਦਾ। ਜਿੰਨਾ ਵੀ ਜਿੰਨਾ ਮੋਟਰੋਰੰਜਨ ਵੀ ਕਰਦੇ ਪਏ ਨੇਖ ਅੱਜੱਲ ਹਨਾ ਜੀ। ਹਨਾ ਜੀ ਆਪਣੀ- ਆਪਣੀ, ਅੱਜ ਕੱਲ੍ਹ ਦੀ ਬੋਝ ਪੜ੍ਹਾਈਆਂ ਵੀ ਬਹੁਤ ਮਹਿੰਗੀਆਂ ਹੋ ਗਈਆਂ ਤੁਸੀਂ ਆਪਣਾ ਉਹਵ ਇਨਾ ਅੱਜ ਕੱਲ ਜਿਵੇ ਹੁਣ ਤੁਂ ਜਿਵੇਂ ਮੂਵੀ ਆਈ ਕਿਨ ਜਿਸ ਦੀ ਮੂਵੀ ਆਈ ਜਿਸ ਹੋਣੀ ਹੈ ਉਸ ਦਿਨ ਥੀਏਟਰ ਜਾਂਦਾ ਵੇਖਣਾ ਉਸ ਦਿ ਦਿਨ ਅਜ ਕੱਲ ਦੇ ਬੱਚਿਆਂ ਨੂੰ ਇਹ ਬੜਾ ਜ਼ਿਆਦਾ ਹੋਇਆ ਪਿਆ ਜ
ਬੱਚਿਆਂ ਨੂੰ ਕਹਿਣ ਦਾ ਵੀ ਆ ਨਹੀਂ ਬੱਚੇ ਨਾਰਾਜ਼ ਹੋਏ ਜਾਂਨਾਂ ਨੇ ਗੁੱਸਾ ਪੜਿਆ ਬੱਚਿਆਂ ਚ ਬੱਚਿਆਂ ਨੂੰ ਨਾ ਭੇਜੋ ਫੇਰ ਉਹ ਗੁੱਸਾ ਕਰਦੇ ਨੇ
ਕਈ ਤਾਂ ਜਿਵੇਂ ਘਰ ਦੇ ਮਨਾ ਕਰਦੇ ਨਾ ਮੈਂ ਰੋਟੀ ਖਾਣੀ ਨਖਰੇ ਕਰ ਫਿਰ ਮੈਂ ਮੈਂ ਜਾਣਾ ਵੇਖਣ ਵਾਲ ਹਾਂ ਹਾਂ ਹਾਂਜੀ ਹਾਂਜੀ ਹਾਂਜੀ
ਇੰਨਾ ਬੁਰਾ ਲਏ ਬੱਚਿਆਂ ਦਾ ਪੜ੍ਹਾਈ ਦੇ ਟਾਈਮ ਕੋ ਨਾ ਪੜ੍ਹ ਲਓ ਤੇ ਸਾਨੂੰ ਸਭ ਆਦਾ ਪੜ੍ਹਦੇ ਨਹੀਂ ਬੱਚੇ
ਹਾਂਜੀ ਸਹੀ ਗੱਲ ਹੈ ਪੜ੍ਹੇਗੇ ਤਾਈ ਕੁਛ
ਨੰਬਰ ਨਹੀ ਐਦੇ ਫਿਰ ਪੇਪਰਾ ਚ
ਪੇਪਰ ਪੇਪਰ ਦੇ ਨੰਬਰ ਦਾਦੀ ਆਏਂਗੇ ਪੜ੍ਹਦੇ ਹੋਏਗੇ ਰੋਜ਼ ਰੋਜ਼ ਵੀ ਪੜ੍ਹੇ ਨਾ ਇੱਕ ਦਸ਼ਰ ਤਦ ਵੀ
ਹਾਂਜੀ ਜ਼ਰੂਰੀ ਨ ਹੈ ਸਿਰਫ ਤੁਸੀਂ ਟਿਊਸ਼ਨ ਪੜ੍ਹਨਾ ਘਰੇ ਵੀ ਤੁਹਾਨੂੰ ਪੜ੍ਹਨਾ ਪੈਣਾ ਧੰਦੇ ਤੁਹਾਨੂੰ ਨੋਲਜ ਆਏਗੀ।
ਹਾਂਜੀ, ਹਾਂਜੀ ਸਹੀ ਗੱਲ ਤੁਸੀਂ ਨੌਲੇਜ ਹੋਣੀ ਚਾਹੀਦੀ ਹੈ ਤਾਂ ਸਮਝ ਆਏਗਾ ਐਵੇਂ ਕੁਛ ਸਮਝ ਨੀ ਆਉਂਦਾ ਮੇਰੇ ਹਿਸਾਬ ਨਾਲ। ਤੁਸੀਂ ਰੋਜ਼ ਮੂਵੀਜ਼ ਵੀ ਦੇਖੋ ਕੁ ਮਜਾ ਆਏਗਾ ਨਾ ਜੀ ਤੁਸੀਂ ਦੇ
ਹਾਂਜੀ ਹਾਂਜੀ
ਹਾਂਜੀ ਤੁਸੀਂ ਆਪਣਾ ਨੌ ਆਪਣੀ ਨੌਲੇਜ ਆਪਣੀ ਨੌਲੇਜ ਵਦਾਣ ਵਾਸਤੇ ਹੁਣ ਡੇਟਿੰਗ ਬੁਕਸ ਡੇਟਿੰਗ ਬੁਕਸ ਹੀ ਕਰੋ ਗੇ ਤੁਸੀਂ। ਤੁਹਾਨੂੰ ਬਹੁਤ ਜਾਦਾ ਨੋਲਜ ਮਿਲ ਸਕਦੀ ਮੇਰੇ ਹਿਸਾਬ ਨਾਲ ਹਣਾ ਜੀ। ਅੱਜ ਕੱਲ੍ਹ ਦੇ ਬੱਚੇ ਤਾਂ ਇਹ ਵੀ ਨੀ ਕਰਦੇ ਮੇਰੇ ਹਿਸਾਬ ਨਾਲ ਹਨਾ ਜੀ ਅ ਆਪ ਇਹ ਵੀ ਵੀ ਅੱਜ ਕੱਲ੍ਹ ਇਹ ਚੀਜ਼ਾਂ ਵੀ ਕਰਨ ਬੱਚੇ ਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅੱਗੇ ਜਾ ਸਕਦੇ ਨੇ ਆਪਣੇ ਵਧੀਆ ਨੰਬਰ ਨਾਲ ਪਾਸ ਹੋ। ਆਪਣੇ ਆਪਣੇ ਹਨਾ ਜੀ ਆਉਣ ਵਾਲੇ ਟਾਈਮ ਚ ਅੱਜ ਕੱਲ੍ਹ ਇਸ ਚੀਜ਼ ਦੀ ਵੈਲਿਊ ਹੈਗੀ ਆ ਹੋਰ ਕਿਸੇ ਚੀਜ਼ ਦੀ ਵੈਲਿਊ ਨਹੀਂ ਹੈਗੀ ਪੜ੍ਹਾਈ ਤੋਂ ਬਿਨਾ ਹਨਾ ਜੀ।
ਉਹ ਤੇ ਹੈ। ਬੱਚਿਆਂ ਨੂੰ ਵੀ ਬਹੁਤ ਬੁਰਾ ਹਾਲ ਹੈ ਬੱਚਿਆਂ ਦਾ ਪੜ੍ਹਦੇ ਨੀ ਬੱਚੇ ਇੰਨੀ ਇੰਨੀ ਪੜ੍ਹਾਈ ਏ ਮੈਡਮਾਂ ਕਿੰਨਾ ਬੋਝ ਪਾਇਆ ਮੈਡਮਾਂ ਨੇ ਬੱਚਿਆਂ ਦੇ ਅੱਜ ਹੁਣ ਛੁੱ ਛੁਟੀਆ ਚ ਹੋਲੀ ਚੱਲਦੇ ਹੋਲੀਡੇ ਚ ਦੇ ਕੁ ਬੱਚਿਆਂ ਦੇ ਕੰਮ ਹੀ ਨੀ ਕੰਪਲੀਟ ਹੋਏ। ਬੱਚਿਆਂ ਨੂੰ ਫੋਨ ਦੇ ਦੋ ਬਸ ਫੋਨ ਚਲਾਉਂਦੇ ਰਹਿਣ ਗੇ।
ਹਾਂ ਅਜੱ ਕਲ ਫੋਨ ਅੱਜ ਕੱਲ ਫੋਨ ਅੱਜ ਕੱਲ ਫੋਨਾਂ ਨੇ ਬਹੁਤ ਕੰਮ ਖਰਾਬ ਕੀਤਾ ਤੁਸੀਂ ਜੇ ਸਾਰਾ ਕੰਮ ਹੀ ਹੋਲ
ਕਰਨਾ ਸਬ ਫੋਨ ਤੇ।
ਹਾਂਜੀ ਹੋਲਡੇ ਹੋਲੀਓ ਹੋਲਡੇ ਕੰਮ ਸਾਰਾ ਫੋਨ ਜਾਂਦਾ ਫਿਰ ਉਸ ਚ ਚਲਾਨ ਚਲਾਉਂਦੇ ਨੇ ਨਾਲ ਕਿਸੇ ਦਾ ਇੰਸਟਾਗ੍ਰਾਮ ਤੇ ਲੈ ਮੈਸੇਜ ਆ ਕਿਸੇ ਨੇ ਇਹ ਪਾ ਤੇ ਪਾਤੇ ਸਟੇਟ ਸਬਦੇ ਸਟੇਟਸ ਵੇਖੋ ਕੀ ਕੀ ਸੁਣਾ ਕੀ ਕੀ ਪਾਇਆ ਉਹਨਾਂ ਨੇ ਹਨਾ ਸਨੈਪਚੈਟਨੈਪਚੈਟ
ਹਾਂਜੀ ਕੁਛ ਖਾਣਾ ਪੀਣਾ ਕੁਛ ਖਾਣਾ ਪੀਣਾ ਸਨੈਪਚੈਟ ਤੇ ਪਹਿਲੇ ਪਾ ਦੇਗੇ
ਹਾਂ ਇਹ ਬੋ ਜੋ ਹੈ
ਬੁਰਾ ਹਾਲ ਕੀਤਾ ਫ਼ੋਨ ਨੇ
ਹਾਂਜੀ ਸਕੂਲ ਨੇ ਬਹੁਤ ਜਾਦਾ ਵਿਗਾੜ ਤੇ ਹੇ ਗੇਮਾਂ ਵਗੈਰਾ ਨੇ ਬ ਜਾਦਾ ਕੰਮ ਖ਼ਰਾਬ ਕਰਦਾ ਹੈ ਹਨ ਜੀ ਬਹੁਤ ਜ਼ਿਆਦਾ ਆਪਣਾ ਆਪਣਾ ਆਪਣਾ ਪੜ੍ਹੋ ਆਪਣੀ ਪੜ੍ਹਾਈ ਵੱਲ ਧਿਆਨ ਦਿਓ ਆਪਣੀ ਇੰਗਲਿਸ਼ ਅਜ ਕੱਲ੍ਹ ਬੁੱਕਾਂ ਨੂੰ ਪੜ੍ਹੋ ਜਿੰਨੀ ਨੌਲੇਜ ਲੈ ਸਕਦੇ ਹੋ ਗੇਨ ਕਰੋ ਇੱਕ ਜਗਾ ਇਕੱਠੀ ਕਰੋ ਆਪਣੀ ਹਰ ਜਗ੍ਹਾ ਹਨਾ ਜੀ। ਚਲੋ ਮੈਨੂੰ ਚੰਗਾ ਲੱਗਿਆ ਹਨਾ ਜੀ ਤੁਹਾਡੇ ਨਾਲ ਗੱਲ ਕਰਕੇ ਠੀਕ ਹੈ ਜ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।